ਹਾਂਜੀ ਕਿਵੇਂ ਔ?
ਵਧੀਆ ਜੀ, ਤੁਸੀਂ ਦੱਸੋ?
ਵਧੀਆ, ਹੋਰ ਹੋ ਗਏ ਫਰੀ?
ਹਾਂਜੀ ਫ੍ਰਰੀ ਆ।
ਅੱਛਾ ਹੋਰ ਬਾਰਿਸ਼ ਹੈਗੀ ਅੱਜ ਸਵੇਰ ਟਾਇਮ,
ਹਾਂਜੀ,
ਬਾਰਿਸ਼ ਹੈਗੀ ਏ ਅੱਜ ਸਵੇਰ ਟੈਮ?
ਨਹੀਂ-ਨਹੀਂ, ਤੁਹਾਡੇ ਹੈਗੀ ਐ?
ਹਾਂ ਸਾਡੀੇ ਤਾਂ ਹੈਗੀ ਹੈ ਕਾਫੀ ਹੈ।
ਫੇਰ ਤਾਂ ਮੌਸਮ ਠੰਡਾ ਹੋਣਾ ਅੱਜ,
ਹਾਂਜੀ ਠੰਡੇ ਹੀ ਹੈ ਜੀ ਲੇਕਿਨ ਧੁੱਪਾ ਹੈਗੀ ਆ।
ਅੱਛਾ ਧੁੱਪ ਹੈਗੀ ਆ।
ਹਾਂਜੀ।
ਠੀਕ ਜੀ ਹੋਰ ਖਾ ਪੀ ਲਿਆ।
ਰੋਟੀ ਖਾਧੀ ਏ?
ਹੁਣ ਤਾਂ ਚਲੋ ਦੁਪਹਿਰ ਦੀਆਂ ਤਿਆਰੀਆਂ ਹੋਣੀਆਂ।
ਹਾਂਜੀ।
ਕੀ ਤਿਆਰੀਆਂ ਫਿਰ ਦੁਪਹਿਰ ਦੀਆਂ ਕੀ ਖਾਣਾ?
ਦੁਪਹਿਰ ਦੀਆਂ ਅਸੀਂ ਨਾ ਸਵੇਰੇ ਰੋਟੀ ਬਣਾ ਕੇ ਰੱਖ ਲੈਂਦੇ ਹੁੰਦੇ ਹਾਂ। ਬੇਸੇ ਸਾਡੇ ਖਾ ਦੇ ਨੀ ਗੇ ਕੀ ਕਹਿਣਾ ਮੈਂ ਜਾਂ ਮੰਮੀ ਖਾ ਲਈਏ ਤੇ ਸਾਰੇ ਰੋਟੀ ਨੀ ਖਾਂਦੇ ਦੁਪਹਿਰ ਟਾਈਮ ਫੇਰ ਅਸੀਂ ਸਵੇਰ ਆਲੀ ਖਾ ਲੈਂਦੇ ਹੁੰਦੇ ਹਾਂ
ਚਲੋ ਸਹੀ ਆ, ਕਾਹਨਾ ਖਾਦੀ ਅੱਜ।
ਹਾਂਜੀ।
ਕਾਹਦੇ ਨਾਲ ਖਾਧੀ?
ਅੱਜ ਅਸੀਂ ਪੇਠਾ ਬਣਾਇਆ ਸੀ ਸਵੇਰੇ।
ਅੱਛਾ ਜੀ। ਪੇਠਾ ਬਣਾਇਆ ਸੀ ਤੁਸੀਂ ਬਣਾ ਲ ਜਾਂ ਤੁਹਾਡੇ ਮੰਮਾ ਬਣਾਦੇ ਆ।
ਨਹੀਂ ਕਈ ਵਾਰੀ ਤਾਂ ਮੈਂ ਵੀ ਬਨਾ ਲੈਂਦੀ ਹੁੰਦੀ ਹਾਂ, ਸ਼ਾਮ ਤੇ ਨਹੀਂ ਫੇਰ ਮੰਮੀ ਬਣਾ ਲੈਂਦੇ ਹੁੰਦੇ ਆ।
ਅੱਜ ਮੰਮਾ ਨੇ ਬਣਾਇਆ ਸੀ।
ਅੱਜ ਤਾਂ ਮੰਮਾ ਨੇ ਬਣਾਏ ਸੀ ਸਵੇ
ਚਲੋ, ਉਹ ਤਾਂ ਤੁਹਾਨੂੰ ਆਉਂਦਾ ਆ।
ਹੈ ਭਾਣਾ ਲੈਂਦੀ ਹੁੰਦੀ ਆ।
ਅੱਛਾ ਤੁਸੀਂ ਕਿਵੇਂ ਬਣਾਉਂਦੇ ਆ?
ਮਤਲਬ ਕੇ ਪਹਿਲਾਂ ਤਾਂ ਪੇਠੇ ਨੂੰ ਕੀ ਹੈ ਤੇਲ ਪਾ ਲੈਣਾ ਗਾ ਜਾਂ ਘਿਓ ਪਾ ਲੈਣਾ ਗਾ ਉਹਦੇ ਚ ਭੁੰਨ ਲੈਣਾ ਗਾ। ਤੇਲ ਚ ਫਿਰ ਉਸ ਤੋਂ ਬਾਅਦ ਉਹਦੇ ਵਿੱਚ ਸੁੱਕਾ ਨੁਣ ਮਿਰਚ ਪਾ ਲ
ਕਿੱਦਾਂ ਉਹਨੂੰ ਭੁੰਨ ਕੇ ਫਿਰ ਕੀ ਕਰਨਾ?
ਫਿਰ ਉਹਦੇ ਚ ਨੁੰਣ ਮਿਰਚ ਪਾ ਦੇਣਾ ਗਾ।
ਭੁੰਨ ਕਿ ਉਹਦੇ ਵਿਚਏ ਹੀ ਮਤਲਬ ਮਸਾਲਾ ਵਗੈਰਾ
ਹਾਂ ਮਸਾਲਾ ਵਗੈਰਾ ਘੋਲ ਨਹੀਂ ਵੈਸੇ ਉਹਦੇ ਚ ਨਾ ਪਾਣੀ ਨੀ ਪੈਂਦਾ ਹੁੰਦਾ ਪੇਠੇ ਚ
ਹੂੰ।
ਉਹ ਬਿਲਕੁਲ ਹੀ ਆਪਣੇ ਆਪ ਹੀ ਜਦੋਂ ਆਪਾਂ ਤਕ ਕੇ ਰੱਖ ਦਿੰਦੇ ਹਾਂ ਨਾ ਨੁੰਣ ਮਿਰਚ ਪਾ ਕੇ ਤੇ ਉਹਨੂੰ ਚੰਗੀ ਤਰ੍ਹਾਂ ਆਪਾਂ ਕੀ ਹੈਗਾ ਢੱਕ ਦੇਣਾ ਹੈਗਾ। ਤੇ ਉਹ ਆਪਣੇ ਆਪ ਹੀ ਭਾਫ ਨਾਲ ਬਣ ਜਾਏਗਾ ਪਾਣੀ ਉਹ ਚ ਬਿਲਕੁਲ ਨੀ ਪੈਂਦਾ ਹੁੰਦਾ।
ਠੀਕ।
ਹਾਂਜੀ।
ਕਿਵੇਂ ਬਣ ਉਦਾ ਖਾਣ ਚ ਸਵਾਦ ਹੁੰਦਾ ਹੈ?
ਤੇ ਕੱਦੂ ਵਰਗੇ ਹੀ ਹੁੰਦਾ ਹੈ। ਹਾਂਜੀ ਹੋਰ ਦੱਸੋ?
ਹੋਰ
ਬਾਕੀ ਮੈਂ ਆਪਦੀ ਖਾਣਾ ਦੀਆਂ ਚੀਜ਼ਾਂ ਹੀ ਬਣਾਉਣੀ
ਹਾਂਜੀ
ਮੈਂ ਤੇ ਖਾਣ ਆਲੀਆਂ ਚੀਜ਼ਾਂ ਵੱਧ ਬਣਾਉਣੀ ਹੁੰਦੀ ਆ ਦਾਲ ਪਾਣੀ ਤਾਂ ਘੱਟ ਹੀ ਬਣਾਉਣੀ ਹੁੰਦੀ ਆ।
ਅੱਛਾ ਕੀ, ਕੀ ਬਣਾ ਲੈਂਦੇ ਤੁਸੀਂ, ਮੈਨੂੰ ਵੀ ਦੱਸ ਦੋ ਮੇਰਾ ਵੀ ਬੋਹ ਮਨ ਹੁੰਦਾ ਕਈ ਵਾਰ ਕੁਛ ਖਾਣ ਨੂੰ ਬਣਾਉਣਾ
ਚਾਵਲ ਬਣਾ ਲੈਂਦੀ ਹੂੰਦੀ ਆ ਮਿਰਚਾਂ ਆਲੇ। ਜਾਂ ਫਿਰ ਮੈਂ ਜਾ ਫੇਰ ਮੈਂ, ਤੇ ਮੰਮੀ ਨੇ ਇੱਕ ਦਿਨ ਬੇਸਣ ਦੀ ਬਰਫ਼ੀ ਬਣਾਈ ਸੀ।
ਅੱਛਾ ਜੀ ਉਹ
ਉਹ ਪਹਿਲਾਂ ਤਾਂ ਘਯੋ ਪਾਲੇ ਜਦੋਂ ਘਿਓ ਗਰਮ ਹੋ ਜਾਂਦਾ ਨਾ ਉਸ ਤੋਂ ਬਾਅਦ ਬੇਸਣ ਨੂੰ ਭੁੰਨਣ ਲਈ ਘਿਓ ਚ। ਇਹ ਜਦੋ ਭੁੰਨ ਲਿਆ। ਜਦੋਂ ਭੁੰਨ ਲਿਆ ਆਪਾਂ ਬੇਸਣ ਨਾ ਆਪਣੇ ਆਪ ਹੀ ਥੋੜਾ ਜਿਹਾ ਲਾਲ ਜਿਹਾ ਹੋਜੂਗਾ ਤੇ ਉਸ ਤੋਂ ਬਾਅਦ ਉਹਦੇ ਵਿੱਚ ਕੀ ਚਾਸ਼ਨੀ ਖੰਡ ਦੀ ਪਾ ਦੀ। ਜਦੋਂ ਉਹ ਠਰ ਗਿਆ ਉਹਨੂੰ ਠਰਨ ਲਈ ਰੱਖ ਦੋ। ਤੇ ਮਤਲਬ ਕਿ ਕੋਈ ਥਾਲ ਜਾਂ ਕੁਛ ਹੋਰ ਲੈ ਲਓ ਕੱਟਣ ਲਈ ਉਹਦੇ ਨੀਚੇ ਘਿਓ ਲਾ ਕੇ ਕਿ ਉਹਨੂੰ ਫਰਿੱਜ ਚ ਰੱਖ ਠਰ ਗਿਆ ਤਾਂ ਉਹਨੂੰ ਕੱਟ ਦੇਣਾ ਜਾਂ ਟੇਸਟੀ ਬੇਨ ਦੀ ਅ।
ਅੱਛਾ ਜੀ ਔਦਾਂ ਇਹਦੇ ਵਿੱਚ ਕਾਜੂ, ਬਦਾਮ ਵਗੈਰਾ ਵੀ ਪਾ ਸਕਦੇ ਨਾ ਆਪਣਾ
ਹਾਂਜੀ, ਪਾ ਸ ਹਾਂਜੀ।
ਹੂੰ ਹੋਰ ਕੁਛ? ਕੋਈ ਹੋਰ ਮਠਿਆਈ ਘਰੇ ਬਣਾਈ ਹੋਵੇ।
ਹੋਰ ਇੱਕ ਦਿਨ ਮੰਮੀ ਨੇ ਗੁਲਾਬ ਜਾਮੁਣ ਵੀ ਟਰਾਈ ਕੀਤੀਆਂ ਸੀ ਲੇਕਿਨ ਉਹ ਨਾ ਬੀਚਲੋ ਬਾਅਦ ਸੀ
ਕਿੱਦਾਂ ਬਜ਼ਾਰੋਂ
ਨਹੀਂ ਘਰੇ ਗੁਲਾਬ ਜਾਮੁਣ ਮੰਮੀ ਨੇ ਟਰਾਈ ਕੀਤੀਆਂ ਸੀ ਉਹ ਨਾ ਵਿਚਾਲਿਓਂ ਪਾਟ ਗਈਆਂ ਸੀਗੀਆਂ ਬੇਸਨ ਉਹਦੀਆਂ ਬਣਦੀਆਂ ਨੇ ਉਹ ਪੀਸ ਨਹੀਂ ਹੁੰਦੇ ਆਪਣੇ ਪੀਸ ਜੇਹੜੇ ਖਾਣ ਵਾਲ਼ੇ ਹੁੰਦੇ ਉਹਨਾਂ ਦੀਆਂ ਬਣ ਹਾਂਜੀ ਉਹਨਾਂ ਦੀ
ਜੀ ਉਹ ਵੀ ਨਾ ਤਰੀਕਾ ਹੁੰਦਾ। ਆਪਾਂ ਕਿੰਨੀ ਕੁ ਉਹ ਬ੍ਰੈਡ ਪਾਉਣੀ ਆ ਕਿੰਨਾ ਕੁ ਉਹਦੇ ਵਿੱਚ ਦੁੱਧ ਵੀ ਪਾਉਂਦੇ ਹਨਾ
ਹਾਂਜੀ।
ਤੁਸੀਂ ਕਿਵੇਂ ਬਣਾਈਆਂ ਸੀ ਇਹ ਬਹੁਤ ਤਰੀਕਿਆਂ ਨਾਲ ਬਣ ਜਾਂਦੀ ਹੈ
ਏ ਮੰਮੀ ਨੂੰ ਪ ਬਣਾਈਆਂ ਸੀ ਪਤਾ ਕਿਵੇੈਂ ਬਣਾਈਆਂ ਸੀ ਮੈਂ ਤਾਂ ਉਦੋਂ ਘਰੇ ਨੀ ਹੈਗੀ ਸੀਗੀ ਮੰਮੀ ਨੇ ਦੱਸਿਆ ਸੀਗਾ ਮੰਮੀ ਕਹਿੰਦੀ ਲੇਕਿਨ ਉਹ ਨਾ ਬਚਾਲੋ ਪਾਟ ਗਈਆਂ ਸੀਗੀਆਂ
ਅੱਛਾ ਉਹ ਫੇਰ ਪਹਿਲੀ ਵਾਰ ਬਣਾਈਆਂ ਹੋਣੀਆਂ ਹਨਾ।
ਹਾਂਜੀ ਪਹਿਲੀ ਵਾਰ ਹੀ ਮੰਮੀ ਬਣਾ ਕੇ ਦੇਖਦੇ ਸੀ।
ਉਸ ਤੋਂ ਬਾਅਦ ਨੀ ਕਦੇ ਬਣਾਉਣ ਦੀ ਕੋਸ਼ਿਸ਼ ਕੀਤੀ।
ਨਹੀਂ ਉਸ ਤੋਂ ਬਾਦ ਤਾਂ ਮੰਮੀ ਮੇਰੇ ਕੰਮ ਵੀ ਦੇਤਾ।
ਹੂੰ ਕਿਉਂਕਿ ਪਹਿਲੀ ਵਾਰ ਜਦੋਂ ਆਪਾਂ ਕੁੱਛ ਨਵਾਂ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਬਹੁਤ ਘੱਟ ਹੁੰਦਾ ਕਿ ਬਹੁਤ ਵਧੀਆ ਬਣੇ ਨੇ ਤਾਂ ਸਾਰਿਆਂ ਤੋਂ ਗ਼ਲਤੀਆਂ ਕੁਛ ਨਾ ਕੁਛ ਹੋ ਹੀ ਜਾਂਦੀਆਂ।
ਹਾਂਜੀ।
ਹੂੰ ਮੈਂ ਦੇਖਿਆ ਸੀ ਮੇਰੇ ਵੀ ਮੰਮਾ ਅਹ ਮੇਰੇ ਤਾਈ ਨੇ ਬਣਾਈਆਂ ਸੀਗੀਆਂ ਬਟ ਟ ਉਹ ਵੀ ਇੰਨੀਆ ਜੋ ਜਿੱਦਾਂ ਆਪਾਂ ਬਾਹਰੋਂ ਲੈ ਕੇ ਖਾਂਨੇ ਨਾ। ਉਹ ਸਵਾਦ ਨੀ ਹੁੰਦਾ। ਹਾਂ ਉਹ ਥੋੜੀਆਂ ਹੋਰ ਤਰ੍ਹਾਂ ਦੀਆਂ ਬਣੀਆਂ ਸੀ, ਮੈਂ ਕਿਹਾ ਬਾਹਰ ਵਾਲੀਆਂ ਵਧੀਆ ਹੁੰਦੀਆਂ ਅ ਸੀਂ ਪਤਾ ਕੀ ਕੀਤਾ ਸੀਗਾ। ਅਸੀਂ ਬ੍ਰੈਡ ਜਿਹੜੇ ਤੁਸੀਂ ਪੀਸ ਕਹਿ ਰਹੇ ਆ। ਉਹਨਾਂ ਨੂੰ ਜਿੱ ਉਹਦਾ ਪਹਿਲਾਂ ਉਹ ਪੀਸ ਲਿਆ ਉਹਨਾ ਨੂੰ
ਹਾਂਜੀ,
ਉਹਨੂੰ ਫੇਰ ਦੁੱਧ ਵਿੱਚ ਗੁੰਦ ਲਿਆ। ਗੁੰਨ ਕੇ ਉਹਨੂੰ ਫੇਰ ਤਲ ਕੇ ਬਾਅਦ ਚੋਂ ਚਾਸ਼ਨੀ ਵਿੱਚ ਪਾ ਦਿਤਾ ਸੀਗਾ ਪਰ ਉਹ ਗੱਲ ਨੀ ਬਣੀ, ਉਹ ਟੇਸਟ ਨੀ ਆਇਆ।
ਹਾਂਜੀ
ਹੂੰ
ਬਾਹਰ ਤਾ ਬਹੁਤ ਟੇਸਟ ਟੀ ਬਣਾਉਂਦੇ ਹੁੰਦੇ ਆ।
ਹੂੰ ਉਹ ਵਾਲੀ ਗੱਲ ਈ ਨੀ ਬਣਦੀ, ਪਤਾ ਨੀ ਕਿਵੇਂ ਬਨਾਉਂਦੇ ਉਹ।
ਹਾਂਜੀ।
ਹਾਂਜੀ ਓਦਾਂ ਬਰਫ਼ੀ ਬਹੁਤ ਸੌਖੀ ਹੁੰਦੀ ਬਨਾਉਣੀ। ਉਹ ਬਣ ਜਾਂਦੀ ਵਧੀਆ। ਬਨਾਈ ਕਦੀ। ਰੋਜ ਕਿਵੇ ਬਣਾਉਂਦੇ ਆ। ਬਰ ਫੀ ਜਿੱਦਾਂ ਦੁੱਧ ਦੀ
ਠੀਕ ਏ, ਨਹੀਂ ਓਹ ਤਾਂ ਨੀ ਅਸੀ ਬਣਾ ਕੇ ਦੇਖੀ ਹੈਗੀ।
ਉਹ ਤਾਂ ਚਲੋ ਪਿੰਡਾਂ ਚ ਤਾਂ ਮੈਨੂੰ ਲੱਗਦਾ ਏ ਲੋਕ ਬਨਾਉਦੇ ਹੀ ਬਨਾਉਦੇ ਆ ਕਿਉਂਕਿ ਜਿਹਨਾਂ ਦੇ ਘਰੇ ਮੱਝਾਂ ਵਗੈਰਾ ਹੁੰਦੀਆਂ ਯਾਂ। ਹਨਾ ਦੁੱਧ ਜਿਆਦਾ ਹੁੰਦਾ ਆ। ਇਹਦੇ ਚ ਇਹੀ ਹੁੰਦਾ, ਦੁੱਧ ਜਿਆਦਾ ਲੱਗਦਾ। ਦੁੱਧ ਨੂੰ ਕਾੜ ਕੇ ਕੇ ਮਤਲਬ ਜਿੰਹਨਾ ਆਪਾਂ ਕਾੜ ਸਕਦੇ ਹਾਂ ਜਦੋ ਬਿਲਕੁਲ ਈ ਗਾੜਾ ਹੋ ਜਾਂਦਾ ਆ। ਫੇਰ ਆਪਾਂ ਜਦੋ ਦੁੱਧ ਨੂੰ ਕਾਡ ਨੇਂ ਨਾ ਉਹਦੇ ਵਿੱਚ ਇਲਾਯਚੀ ਪਾ ਲਓ, ਬਰਫ਼ ਫੀ ਦਾ ਜਿੱਹਦਾ ਟੇਸਟ ਲਈ ਇਲਾਇਚੀ ਪੀਸ ਕੇ ਪਾ ਲਓ ਜਾ ਉਹਦਾ ਵੀ ਪਾ ਸਕਦੇ ਆਂ, ਵਿੱਚ ਖੰਡ ਪਾ ਲਓ ਆਪਨੇ ਜਿਹੜੇ ਸਵਾਦ ਅਨੁਸਾਰ, ਜਿੱਹਦਾਂ ਵੀ। ਸਾਹਨੂੰ ਚਾਹੀਦੀ ਹੈ। ਬਸ ਮੇਨ ਤਾ ਇਹੀ ਹੁੰਦੀ, ਬਾਕੀ ਆਪਨੀ ਮਰਜੀ ਆਪਾਂ ਕੁਛ ਹੋਰ ਪਾਉਣਾ ਹੋਵੇ ਬਟ ਪਰ ਜੇ ਨੋਰਮਲ ਬਰਫ਼ੀ ਬਣਾਉਣੀ ਨਾ ਤਾਂ ਖੰਡ ਤੇ ਇਲਾਯਚੀ ਸਹੀ ਬਸ ਸਹੀ ਹੁੰਦੀ ਐ। ਉਹਨੂੰ ਬਸ ਕਾੜੀ ਜਾਓ। ਕਾੜੀ ਜਾਓ, ਜਦੋ ਗਾੜਾ ਹੋ ਗਿਆ। ਫੇਰ ਉਹਨੂੰ ਪਲੇਟ ਵਿੱਚ ਪਾ ਲਓ। ਤੇ ਉਹਨੂੰ ਫੇਰ ਬਾਅਦ ਚੋ ਫਰਿੱਜ ਵਿੱਚ ਰੱਖ ਦੋ ਜਿੱਦਾਂ ਤੁਸੀਂ ਕਹਿੰਦੇ ਪੀਸ ਕਰਨੇ ਬਾਅਦ ਚੋਂ ਪੀਸ ਕਰਕੇ ਖਾ ਲੋ ਬਹੁਤ ਸਵਾਦ ਬਣਦੀ ਆ
ਅੱਛਾ।
ਜਿਹੜੀਆਂ ਬਾਹਰ ਹੁੰਦੀਆਂ ਨਾ ਬਰਫ਼ੀਆਂ ਉਹਦੀ ਉਹ ਗੱਲ ਨਹੀਂ ਹੁੰਦੀ ਮਤਲਬ ਉਹ ਅਸਲੀ ਤਰੀਕੇ ਨਾਲ ਨਹੀਂ ਬਣਾਈਆਂ ਹੁੰਦੀਆਂ ਪਤਾ ਨੀ ਵਿੱਚ ਕਿੰਨੀਆਂ ਕ ਮਿਲਾਵਟਾਂ ਹੁੰਦੀਆਂ ਨਾ, ਜਿਹੜਾ ਆਪਾਂ ਓਧਰ ਤੁਸੀਂ ਖੋਆ ਆਪ ਖੋਆ ਬਣਾਇਆ ਹੀ ਹੋਣਾ ਘਰੇ
ਹਾਂਜੀ ਬਣਾਉਣੇ ਹੁੰਦੇ ਆ ਅਸੀ
ਤੇ ਉਹ ਖੋਏ ਦਾ ਟੇਸਟ ਦੇਖੋ ਤੇ ਫੇਰ ਜਿਹੜੀ ਬਰਫ਼ੀ ਖਾਂਦੇ ਉਹਦਾ ਟੇਸਟ ਦੇਖੋ ਕਿੰਨਾ ਜ਼ਿਆਦਾ ਫ਼ਰਕ ਹੁੰਦਾ ਹਨਾ
ਹਾਂਜੀ।
ਉਹ ਇਹੀ ਹੁੰਦਾ ਵੀ ਉਹ ਅਸਲੀ ਚੀਜ਼ਾਂ ਨਹੀਂ ਪਾਉਂਦੇ ਵਿੱਚ ਜਿੱਦਾਂ ਆਪਾਂ ਤਾਂ ਅਸਲੀ ਦੁੱਧ ਦੀ ਬਣਾਉਦੇ ਆਾਂ ਉਹ ਪਤਾ ਨੀ ਕੀ ਕੁੱਛ ਪਾਉਂਦੇ ਆ ਵਿੱਚ ਹਾਂਜੀ ਤੁਸੀਂ ਵੀ ਬਣਾ ਕੇ ਦੇਖਿਓ ਘਰੇ
ਹਾਂਜੀ ਬਣਾ ਕੇ ਦੇਖਨੇ ਅ
ਹਾਂਜੀ। ਹੋਰ ਦੱਸੋ?
ਹੋਰ ਵਧੀਆ
ਅੱਛਾ ਅੱਛਾ ਜੀ
ਕੀ ਕਰ ਰਹੇ ਸਾਰੇ
ਸਾਰੇ ਬਸ ਹੁਣ ਤਾਂ ਬੈਠੇ ਆ ਦੁਪਹਿਰ ਦੀ ਤਿਆਰੀਆਂ ਆ ਖਾਣ ਪੀਣ ਦੀਆਂ ਮੈਂ ਤਾਂ ਬੈਠੀ ਹਾਂ
ਅੱਛਾ
ਅਸੀਂ ਤਾਂ ਅੱਜ ਸ਼ਿਮਲਾ ਮਿਰਚ ਬਣਾਈ ਸੀਗੀ
ਅੱਛਾ ਟੇ ਹੁੰਦੀ ਸ਼ਿਮਲਾ ਮਿਰਚ ਸੀਨੀ ਬਣਾਏ ਖਾਂਦੇ ਨੀ ਹੈਗੇ
ਕਿਉਂ ਤੁਸੀਂ ਕਿਉਂ ਨਹੀਂ ਖਾਂਦੇ
ਨਹੀਂ ਮੈਂ ਬਾਲ ਕੇ ਖਾਣ ਲਈ
ਨਹੀਂ ਜਦੋਂ ਆਪਾਂ ਸ਼ਿਮਲਾ ਮਿਰਚ ਫਰਾਈ ਕਰਕੇ ਬਣਾਉਦੇ ਨਾ ਤਾਂ ਬਹੁਤ ਸਵਾਦ ਬਣਦੀ ਹੈ ਕੁੜੀ ਆਈਦੀ ਹਾਂਜੀ ਤੁਸੀਂ ਵੀ ਬਣਾ ਕੇ ਦੇਖਿਓ ਚਲੋ ਠੀਕ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ
ਠੀ
ਹਾਂ